ਸਸ ਰੀ ਕਾਲ ਹੋਰ ਕੀ ਕਰਦੇ ਪਏ ਸੀ।
ਬਸ ਵਧੀਆ ਕੁਛ ਨੀ ਵੀ ਸੁਣਾਓ ਕੀ ਕਰਦੇ ਵੇ ਸੀ।
ਬਸ ਮੈਂ ਵੀ ਵਧੀਆ ਲੇਟ ਹੋਏਦੇ ਸੀ ਤੁਸੀਂ ਰੋਟੀ ਖਾ ਲਈ।
ਹਾਂਜੀ ਬਸ ਓ ਨਿੱਕੀ ਕੁੜੀ ਹੈਗੀ ਓਨੂੰ ਖਵਾਏਆ ਤੁਸੀਂ ਸੁਣੋ ਤੁਸੀਂ ਕੀ ਕਰਦੇ ਪਏ ਸੀ।
ਮੈਂ ਬਸ ਵੇਹਲੇ ਬੈਠੇ ਰਿਆ ਸੀ।
ਅੱਛਾ ਮੈਂ ਕੈਂਦੀ ਸੀ ਅੱਜ-ਕੱਲ੍ਹ ਦੇਖੋ ਨਾ ਮੌਸਮ ਕਿੱਦਾਂ ਦੇ ਹੋ ਗਏ ਨੇ।
ਬਿਲਕੁਲ-ਬਿਲਕੁਲ ਸਈ ਕੈਂਦੇ ਵੋ ਤੁਸੀਂ ਮੌਸਮ ਦਾ ਤੇ ਬੜਾ ਈ ਬਸ ਬੁਰਾ ਹਾਲ ਹੋਏਦਾ। ਜ਼ਰਾ ਮਾੜਾ ਮੀਹ ਵੈਸੇ ਤੇ ਹੁਨ ਧੁੱਪ ਨਿਕਲੀ ਤੇ ਫਿਰ ਈ ਗਰਮੀ ਵਧ ਪਹਿਲੇ ਵੱਕਣ ਵੱਧਦਾ ਹੋਏਗਾ ਗਰਮੀ ਪਹਿਲੇ ਤੋਂ
ਬਿਲਕੁਲ-ਬਿਲਕੁਲ ਓ ਤੇ ਹੈਈ ਐ।
ਪਹਿਲੇ ਤੇ ਤਾਂ ਮੌਸਮ ਥੋੜਾ ਸਈ ਹੋ ਗਿਆ ਸੀ ਨਾ ਬਾਰਿਸ਼ ਕਰਕੇ, ਤੇ ਹੁਨ ਧੁੱਪ ਨਿਕਲੀ ਨਾ ਜੋ ਬੂੰਦਾਂ ਪਈਆਂ ਸਕਦੇ ਉਹ ਭਾਫ ਬਣ ਗਈ ਏ ਤੇ ਹੁਣ ਉੱਪਰ ਉੱਠਦੀ ਹੋਈ ਐ ਗਰਮੀ ਹੁੰਦੀ ਹੋਈ ਐ ਜ਼ਾਦਾ ਗਰਮੀ ਹੁੰਦੀ ਐ।
ਹਾਂਜੀ, ਕੀ ਐ
ਹਾਂਜੀ, ਤੁਹਾਡੀ ਕੁੜੀ ਤਾਨੂੰ ਪਰਸ਼ਾਨ ਕਰਦੀ ਪਈ ਏ।
ਬੜਾ ਪਰੇਸ਼ਾਨ ਕਰਦੀ ਏ ਪੇਲੇ ਏਡੀ ਅੱਛੀ ਹੈਗੀ ਸੀ ਕਦੀ ਪਰੇਸ਼ਾਨ ਨਹੀਂ ਸੀ ਕਰਦੀ। ਰੋਟੀ ਖਾ ਲੈਂਦੀ ਸੀ ਆਪੇ-ਆਪੇ।
ਅੱਛਾ ਹੁਨ ਨੀ ਖਾਂਦੀ। ਅਰੇ ਸਬ ਤੁਆਡੇ ਬੱਚੇ ਤੇ ਬੜੇ ਗੰਦੇ ਐ ਰੋਟੀ ਨੀ ਖਾਂਦੇ ਆਪਨੇ ਆਪ।
ਨਈਂ ਖੈ-ਖੈ ਰਈ ਐ।
ਅੱਛਾ ਖਾ ਰਈ ਏ ਵਦੀਆ ਫਿਰ ਤੁਆਡੀ ਕੁੜੀ ਵਦੀਆ ਫਿਰ ਤੇ ਅਸੀਂ ਤੇ ਕੈਂਨੇ ਆਂ ਬੱ ਬੱਚਿਆਂ ਨੂੰ ਰੋਟੀ ਖਾ ਲੋ, ਖਾਂਦੇ ਈ ਨੀ।
ਨਈ, ਸਾਡੀ ਕੁੜੀ ਤਾਂ ਖਾਂਦੀ ਐ। ਸਾਡੇ ਕੋਲ ਤਾਂ ਬੜੇ ਪਿਆਰ ਨਾਲ, ਬੜੇ ਅੱਛੇ ਤਰੀਕੇ ਨਾਲ ਰੋਟੀ ਖਾਂਦੀ ਐ।
ਵਦੀਆ ਫੇਰ ਤਾਂ ਵਦੀਆ ਸਾਢੇ ਪੰਜ ਤੈਨੂੰ ਖਾਲੋ-ਖਾਲੋ ਖਾਂਦੇ ਨੀ ਪਰੇਸ਼ਾਨ ਹੋਰ ਕਰਦੇ ਨੇ।
ਨਈ-ਨਈ ਸਾਡੇ ਬੱਚੇ ਪਰੇਸ਼ਾਨ ਨਈ ਕਰਦੇ।
ਵਦੀਆ ਜੀ ਤੁਆਡਾ ਘਰ ਤੁਆਡਾ ਬੱਚੇ ਤਾਂ ਵਦੀਆ ਨਾ ਫੇਰ।
ਹੋਰ ਕੀ ਕਰ ਰਹੇ ਸੀ, ਕੀ ਬਣਾਇਆ ਸੀ ਫੇਰ?
ਅਸੀ ਬਨਾਏ ਨੇ ਆਲੂ।
ਅੱਛਾ, ਆਲੂ ਬਨਾਏ ਨੇ ਤੁਸੀਂ।
ਹਾਂਜੀ ਖੱਟੇ ਆਮਚੂਰ ਵਾਲੇ।
ਵਦੀਆ ਫਿਰ ਤਰੀ ਵਾਲੇ। ਸੁਕੇੇ, ਓ ਤਰੀ ਵਲੇ ਸੁਕੇੇ। ਤਰੀ ਵਾਲੇ।
ਤੇ ਸੁਕੇ ਬਨਾਏ ਨੇ ਆਮਚੂਰ ਪਾ ਕੇ।
ਅੱਛਾ-ਅੱਛਾ ਸੁੱਕੇ ਆਮਚੂਰ ਵਾਲੇ ਸਵਾਦ ਹੁੰਦੇ ਨਾਲ ਕੂੜੀਆਂ ਬਨਾਈਆਂ ਹੋਣਗੀਆਂ।
ਨਈਂ।
ਅੱਛਾ ਖਾਲੀ ਆਲੂ ਰੋਟੀ
ਹਾਂਜੀ ਆਲੂ ਰੋਟੀ ਬਨਾਈ ਹੈਗੀ ਐ।
ਏ ਤਾਂ ਗਰਮੀ ਚ ਐਹ ਵੀ ਐ ਨਾ ਗਰਮੀ ਚ ਕੌਣ ਬਨਾਏ ਦੇਖੋ ਪੂੜੀ ਖਲੋ ਗੈਸ ਤੇ ਕੋਲ ਲੇਟ ਦੇਰ ਲੱਗਦੀ ਰੋਟੀ
ਹਾਂ, ਸਾਡੇ ਕੋਲੋਂ ਚਿਪਸ ਖਾ ਰਹੀ ਹੈ। ਉਹ ਚਿਪਸ ਫੇਵਰੇਟ ਨੇ।
ਹਾਂਜੀ-ਹਾਂਜੀ ਓ ਤਾਂ ਹੈ ਹੀ
ਤਰਨ ਵਲ ਵੇਖ ਲੈਦੀ ਓ, ਤਰਨ ਵਲ ਵੇਖ ਲੈਦੀ ਆ।
ਕੀ?
ਓਏ ਮੈ ਤਾਂ
ਕੀਦਾ?
ਆਪਣੀ ਕੁੜੀ ਦਾ ਫੇਵਰੇਟ ਕਾਰ ਮੈਂ ਕਿਆ
ਅੱਛਾ ਤੁਆਡੀ ਕੁੜੀ ਦਾ ਫੇਵਰੇਟ ਤਾਰਕ। ਤੁਆਡੀ ਕੁੜੀ ਦਾ ਵਧੀਆ ਚ ਸਾਰਾ ਕੰਮ ਸੁਣ ਲੈਂਦੀ ਹੈ। ਸਭ ਕੁਛ ਖਾ ਲੈਂਦੀ ਐ। ਦਈਂ ਵੀ ਖਾ ਲੈਂਦੀ ਐ। ਅੱਛਾ ਜੀ, ਤੁਹਾਡੀ ਕੁੜੀ ਤਾਂ ਵਧੀਆ ਤੁਹਾਡੀ ਕੁੜੀ ਤੇ ਸਭ ਕੁੱਛ ਆਪਣੇ-ਆਪ ਈ ਖਾ ਲੈਂਦੀ ਏ। ਪਰੇਸ਼ਾਨ ਵੀ ਨੀ ਕਰਦੀ। ਸਾਡੇ ਪਾਸੇ ਤਾਂ ਤੁਹਾਨੂੰ ਦੱਸਿਆ ਤੇ ਧੁੱਪ ਨਿਕਲੀ ਸੀ। ਦੋ ਦਿਨ ਤੋਂ ਜੇੜਾ ਮੀਹ ਪੈ ਰਿਆ ਆ। ਸਾਰਾਮੌਸਮ ਠੀਕ ਹੋ ਗਿਆ। ਤੇ ਹੁਣ ਦੋ ਦਿਨ ਬਾਅਦ ਅੱਜ ਧੁੱਪ ਨਿਕਲੀ ਐ ਤੇ ਜੋ ਮੀਂਹ ਪਿਆ ਸੀ। ਠੰਡਾ ਹੋਇਆ ਸੀ ਉਤੋ ਹੁਣ ਗਰਮ ਹੋ ਗਿਆ।
ਆ।
ਹਾਂਜੀ ਇਤਨੀ ਜ਼ਿਆਦਾ ਗਰਮੀ ਐ ਤੁਹਾਨੂੰ ਮੈਂ ਕੀ ਦੱਸਾਂ ਬਸ ਇਤਨੀ ਜ਼ਿਆਦਾ ਗਰਮੀ ਐ ਨਾ। ਬੰਦਾ ਬਾਹਰ ਵੀ ਨੀ ਜਾ ਪਾ ਰਿਹਾ ਜੀ ਬਿਨਾਂ ਏਸੀ ਦੇ, ਬਿਨਾਂ ਕੂਲਰ ਦੇ ਤੁਸੀਂ ਸਮਝੋ ਕਿ ਲੱਗਦਾ ਹੀ ਨੀ ਪਿਆ ਜਿਵੇਂ ਕਿ ਏਦਾ ਪਾਣੀ ਉਬਲਦਾ ਪਿਆ।
ਹੂੰ। ਦਾ ਮੌਸਮ ਬੜਾ ਅੱਛਾ ਏ।
ਅੱਛਾ, ਸਾਡੇ ਪਾਸੇ ਬੜੀ ਗਰਮੀ ਐ, ਨਈ-ਨਈ ਜੀ। ਸਾਡੇ ਪਾਸੇ ਤਾਂ ਗਰਮੀ ਓ ਹੈਗਾ ਧੁੱਪ ਨਿਕਲਗੀ ਏ।
ਅੱਛਾ।
ਹਾਂਜੀ।
ਕਰ ਦੀਨੀ ਆ।
ਨਾ ਨਾ ਸਾਡੇ ਪਾਸੇ ਤਾਂ ਧੁੱਪ ਨਿਕਲੀ ਵੀ ਐ ਹੋਰ ਤੁਸੀਂ ਤੇ ਬੱਚੇਆਂ ਨੂੰ ਬਾਰ ਦਾ ਖਾਣਾ ਘੱਟ ਹੀ ਖਵਾਉਦੇ ਹੋ ਗਏ ਆਪਣੇ?
ਆ, ਮੇਰੇ ਬੱਚੇ ਬਾਹਰ ਦਾ ਖਾਣਾ ਘੱਟ ਖਾਂਦੇ ਨੇ। ਘਰ ਚ ਰੋਟੀ ਖਾਂਦੇ ਨੇ।
ਚਲ ਐ ਤੇ ਬੜੇ ਵਧੀਆ ਤੁਸੀਂ ਮੈਨਰਸ ਸਿਖਾਏ ਨੇ ਬੱਚਿਆਂ ਨੂੰ ਬਾਹਰ ਖਾਣਾ ਨੀ ਖਾਂਦੇ। ਤੁਹਾਡੇ ਬੱਚੇ ਮੋਮੋਸ ਨੀ ਖਾਂਦੇ?
ਕਿੰਨੇ ਬੱਚੇ ਮੋਮੋਸ ਨੀ ਖਾਂਦੇ।
ਅੱਛਾ ਜੀ, ਮੈਗੀ ਤਾਂ ਖਾਂਦੇ ਹੋਣੇੇ ਨੇ। ਅਰੇ ਪਾਸਤਾ, ਨੂਡਲ, ਚੌਮੀਨ।
ਨਾ-ਨਾ ਕੋਈ ਨੀ ਖਾਂਦੇ ਪਾਸਤਾ ਵੀ ਨੀ ਖਾਂਦੇ ਚੋਮੀਨ ਵੀ ਨੀ ਖਾਂਦੇ ਬੜੇ ਅੱਛੇ ਨੇ। ਓਨੂੰ ਪਤਾ ਏ ਓ 'ਚ ਕੋਕਰੋਚ ਹੁੰਦਾ ਏ। ਪੀਜ਼ਾ ਵੀ ਨੀ ਖਾਂਦੇ।
ਅੱਛਾ ਜੀ, ਕੀਨੇ ਸਿਖਾਇਆ ਕੋਕਰੋਚ ਹੁੰਦਾ। ਚਲੋ ਆ ਤੇ ਬੜਾ ਵਧੀਆ ਤੁਆਡੇ ਬੱਚੇ ਬਾਹਰ ਖਾਣਾ ਨੀ ਖਾਂਦੇ। ਤੁਆਡੇ ਬੱਚੇ ਘਰ ਦਾ ਖਾਣਾ ਖਾਂਦੇ ਨੇ।
ਹਾਂਜੀ।
ਅਸੀਂ ਤਾਂ ਆਪ ਬੱਚੇ ਨੂੰ ਮਨਾ ਕਰਦੇ ਆ। ਬਾਹਰ ਦਾ ਨਾ ਖਾਇਆ ਕਰੋ। ਬਾਹਰ ਸਾਡੇ ਬੱਚੇ ਘੱਟ ਵੱਧ ਹੀ ਖਾਂਦੇ ਨੇ। ਬਸ ਕਦੀ-ਕਦੀ ਜਿੱਦ ਕਰਦੇ ਨੇ, ਫਿਰ ਖਵਾਣਾ ਪੈ ਜਾਂਦੈ।
ਹਾਂਜੀ, ਓ ਤਾਂ ਹੈ ਈ ਐ।
ਥੋੜ੍ਹਾ ਕੜੀ ਬਣਾਵਾਂਗੇ ਹੁਣ ਤੇ ਨਾਲ ਚੋਲ ਬਣਾਵਾਂਗੇ।
ਕੜੀ
ਹਾਂਜੀ।
ਆਪ ਬੋਲੋ ਕੁਛ।
ਰਾਤ ਥੋੜੀ ਹੋਏ ਦੀ ਹੈ।
ਦਿਨ ਪਕੋੜੇ ਬਣਾਓਗੇ ਫੇਰ ਰੋਟੀ ਨੀ ਖਾਧੀ ਵੇ?
ਨਹੀਂ- ਨਹੀਂ ਜੀ।
ਹਾਂ।
ਆਪਾਂ ਸਵੇਰੇ ਉਹ ਖਾ ਲਏ ਸੀ ਨਾ। ਮੈਂ ਤੁਹਾਨੂੰ ਦੱਸਿਆ ਸਾਡੇ ਘਰ ਸਵੇਰੇ ਮਹਿਮਾਨ ਆਏ ਦੇ ਸੀ, ਤੇ ਫੇਰ ਉਹ ਸਾਡੇ ਬਸ ਰਾਤੀ ਗੁਰਦੁਆਰੇ ਬਾਬਾ ਜੀ ਦੀ ਪਿਕਚਰ ਵਿਖਾਈ ਗਈ ਸੀ। ਜਿਹੜਾ ਉਹ ਪਾਪਾ ਜੀ ਐਨੀ ਵੈ ਸੋਰੀ, ਉਹ ਪਿਕਚਰ ਦਿਖਾਈ ਗਈ ਸਤਲੁਜ। ਤੇ ਉਹ ਫੇਰ ਇੱਕ ਰਾਤ ਗੁਰਦਵਾਰੇ ਵਿਖਾਈ ਗਈ ਤੇ ਫੇਰ ਰਾ ਚੀ ਲੇਟ ਹੋ ਗਏ, ਗਿਆਰਾਂ ਵਜ ਗਏ ਗੁਰਦੁਆਰੇਓਂ ਆਂਦੇਆਂ-ਆਂਦੇਆਂ। ਸਾਡੇ ਘਰ ਦੇ ਕੋਲ ਹੀ ਗੁਰਦੁਆਰਾ। ਤੇ ਫੇਰ ਆਪਾਂ ਫੇਰ ਉੱਥੇ ਹੀ ਰੁੱਕ ਗੇ। ਗੁਰਦੁਆਰਾ ਸਾਹਿਬ ਓ ਆਏ, ਫੇਰ ਓਹ ਸਾਡੇ ਘਰ ਹੀ ਰੁੱਕ ਗੇ। ਤੇ ਫੇਰ ਮੈਂ ਕਿਹਾ ਚਲੋ ਨਾਸ਼ਤਾ ਕਰਾ ਦੀਏ, ਫੇਰ ਅਸੀਂ ਛੋਲੇ ਬਜਾਰੋਂ ਮੰਗਾ ਲਏ ਸੀ ਤੇ ਪੂੜੀਆਂ ਬਣਾ ਲਈਆਂ ਸੀ ਘਰ। ਤੇ ਓਈ ਖਾਂਦੀ ਪਈ ਏ, ਫੇਰ ਅਸੀਂ ਅੰਬ ਲੈ ਲਏ। ਤੇ ਹੁਣ ਦੇਖੋ ਆਪਾਂ ਫੇਰ ਅੰਬ ਲਿੱਤੇ, ਅੰਬ ਅਸੀਂ ਲੈ ਕੇ ਆਏ ਅੱਜ ਇਤਨੇ ਮਿੱਠੇ ਨਿਕਲੇ ਅੰਬ। ਇਤਨੇ ਮਿੱਠੇ ਅੰਬ, ਬਸ ਸਾਨੂੰ ਕੀ ਅਸੀਂ ਸ਼, ਅਸੀਂ ਮਜ਼ੇ ਟੇਸਟ-ਟੇਸਟ ਚ, ਟੇਸਟ- ਟੇਸਟ ਚ ਚਾਰ ਅੰਬ ਖਾ ਗਏ ਆ। ਵੱਡੇ- ਵੱਡੇ ਅੰਬ ਸਨ, ਕਿੱਲੋ ਚ, ਦੋ ਕਿੱਲੋ ਚ ਤ।
ਤੁਆਡੀ ਆਵਾਜ਼ ਕੱਟ ਰਹੀ ਏ, ਹੁਣ ਬੋਲੋ। ਦੋ -
ਮੈਂ ਕਿਹਾ, ਆਪਾਂ ਸਵਾਦ-ਸਵਾਦ ਵਿੱਚ, ਸਾਨੂੰ ਪਤਾ ਹੀ ਨੀਂ ਲਗਿਆ, ਸਵਾਦ-ਸੁਵਾਦ ਚਾਰ ਅੰਬ ਖਾ ਗਏ ਆਂ।
ਹੈ ਈ ਏ ਨਾ। ਸਵਾਦ ਹੀ ਲੱਗਦੇ ਨੇ ਫਰੂਟ ਵਾਲੇ ਮੌਸਮ ਬਾ ਫਰੂਟਾਂ ਵਾਲੀ ਬਹਾਰ ਏ ਅੰਬ ਦੀ, ਖਾਦੇੇ ਹੀ ਜਾਂਣੇ ਨੇ।
ਵੇਖ, ਇਤਨਾ ਮਿੱਠਾ, ਹੁਣ ਮੈਂ ਕਿਹਾ ਹੋਰ ਹਜੇ ਆ, ਕੁਛ ਟਾਈਮ ਤੱਕ ਬੰਦ ਹੋ ਜਾਣਾ ਐ। ਹੁਣ ਤੇ ਜਾਂਦਾ ਈ ਅੰਬ। ਕੁੱਛ ਟੈਮ ਤੱਕ ਚਲਾ ਜਾਣਾ ਐ, ਤੇ ਐੜਾ ਮਿੱਠਾ ਹੁਣ ਹੈ ਨਾ ਮੀਂਹ ਪਿਆ, ਦਾਲ ਦੇ ਪੱਕੇ ਹੋਏ ਅੰਬ ਫੇਰ, ਇਤਨਾ ਮਿੱਠਾ, ਆਪਾਂ ਦੋ ਕਿਲੋ ਲਿੱਤੇ। ਦੋ ਕਿਲੋ ਸਿਰਫ ਮੈਂ ਚਾਰ ਅੰਬ ਖਾ ਲਏ, ਕਿੱਲੋ ਅੰਬ ਤਾਂ ਅਸੀਂ ਖਾ ਈ ਗਏ ਫੇਰ। ਉਹ ਕੱਟ ਕੇ ਤੇ ਖਤਮ। ਪਤਾ ਨੀ ਲੱਗਿਆ। ਉਂਝ ਇੱਕ-ਇੱਕ ਅੰਬ ਖਾਓ ਨਾ ਸਾਬੁਤ - ਸਾਬੁਤ ਜਾ ਲੱਗਦਾ, ਉਹ ਕਟ- ਕਟ ਕੇ ਪੀਸ ਖਾਓ ਨਾ, ਪਤਾ ਨੀ ਲੱਗਦਾ ਫੇਰ।
ਤੁਹਾਨੂੰ ਦਸ਼ੈਰੀ?
ਨਾ-ਨਾ ਦੁਸ਼ੈਰੀ ਨੀਂ ਓਹ ਦੂਸਰਾ ਅੰਬ ਸੀ। ਉਹ ਹੁੰਦਾ ਨੀ ਗੋਲ ਜਿਹਾ ਅੰਬ।
ਆਹੋ।
ਬੜਾ ਮਿੱਠਾ ਅੰਬ ਸੀ ਜੇ ਆਪਾਂ ਓਹੀਓ ਲੈ ਆਏ ਅੰਬ ਤੇ ਆਪਾਂ ਉਹ ਚਾਰ ਅੰਬ ਖਾ ਲਏ। ਅੱਧਾ-ਅੱਧਾ ਖਾਦੇ ਕਰਦੇ- ਕਰਦੇ, ਕਰਦੇ। ਪਤਾ ਨਹੀਂ ਲੱਗਿਆ ਏਦਾਂ ਦਾ ਅੰਬ ਖਾਦ ਕਰਦੇ-ਕਰਦੇ ਕਿੰਨੇ ਅੰਬ ਖਾ ਲਏ। ਚਾਰ ਅੰਬ ਖਤਮ ਕਰਤੇ ਸੀ। ਮੈਂ ਕਿਹਾ ਚਲੋ ਬਈ ਢਿਡ ਫੇਰ ਰੋਟ, ਹੁਣ ਰੋਟੀ ਪੁੁੱਖ ਕਿੱਥੇ ਲੱਗੇ।
ਹੂੰ।
ਹੁਣ ਮੈਂ ਸੋਚਦੀ ਪਈ ਆਂ ਕਿ ਪਾਸਤਾ ਮਂ ਬਣਾਂਨੀ ਆਂ। ਯਾਂ ਫੇਰ ਵੇਖਨੀ ਆਂ ਜੇ ਕੜੀ ਚੋਲ ਬਣਾਵਾਂਗੀ। ਹਾਂਜੀ, ਇੱਕ ਸੋਚਨੀ ਚਲੋ ਪਾਸਤਾ ਬਜਾਰੋਂ ਕਿ ਮੰਗਉਣਾ, ਘਰ ਹੀ ਬਣਾ ਲਾਂਗੇ। ਤੇ ਇੱਕ ਸੋਚਨੀ ਆਂ ਕਿ ਚਲੋ ਕੜੀ ਚੋਲ ਬਣਾ ਲੈੇਨੇ ਆਂ। ਮੈਂ ਕਿਹਾ ਤੇ ਕੜੀ ਚੋਰ ਨੂੰ ਟਾਈਮ ਲੱਗਣਾ ਬੜਾ। ਪਹਿਲੇ ਬਲਟ ਮੱਠਾ ਮੰਗਾਵਾਂਗੀ ਜਾਂ ਲੱਸੀ ਮੰਗਗਾਵਾਂਗੀ ਤੇ ਫੇਰ ਜਾ ਕੇ ਮੈਂ ਕੜੀ ਬਣਾਵਾਂਗੀ। ਫੇਰ ਤੁਹਾਨੂੰ ਪਤਾ ਹੀ, ਕੜੀ ਚ ਕਿਨਾ ਟਾਈਮ ਲੱਗਦਾ ਏ। ਫੇਰ ਕੜੀ ਨਾਲ ਟਾਈਮ ਲਗਦਾ ਤੇ ਪਕੌੜੇ ਬਣਾਓ ਤੇ ਫੇਰ ਹੋਰ ਟੈਮ ਲੱਗ ਜਾਂਦਾ ਐ। ਬਿਨਾਂ ਪਕੌੜੇ ਵਾਲੀ ਕੜੀ ਦੇਖੋ ਖਾ ਖਾਦੀ ਵੀ ਨੀ ਜਾਂਦੀ, ਨਾ ਸਵਾਦ ਵੀ ਨੀ ਲੱਗਦੀ।
ਦੇਖੋ ਨਾ, ਪੈਲੇ ਵੇਸਨ ਲਿਆਓ। ਦਈਂ ਲਿਆਓ, ਨੂਨ, ਮਰਚ, ਜ਼ਵੈਨ ਪਾ ਕੇ ਘੋਲੋ, ਫਿਰ ਪਾਣੀ ਪਾਓ।
ਔ ਕੜੀ ਜਿਨਾ ਕੜੇਗੀ, ਦੇਖੋ ਉੱਨੀ ਸਵਾਦ ਬਣੇਗੀ। ਓ ਕੜੀ ਨੂੰ ਕੜਦੇ- ਕੜਦੇ ਘੱਟ ਤੋਂ ਘੱਟ ਅੱਧ ਘੰਟਾ ਕੜੀ ਨੂੰ ਕੱਢਣਾ ਚਾਹੀਦਾ। ਅੱਧਾ ਏ ਅੱਧਾ ਪੌਣਾ ਘੰਟਾ ਕੜੀ ਕੱੜਦੀ ਏ, ਤਾਂ ਜਾ ਕੇ ਕੜੀ ਸਵਾਦ ਬਣਦੀ ਏ।
ਸਮਾਨ ਹੀ ਪੈਂਦਾ ਕਿ ਕੜੀ ਡਿੱਗ ਨਾ ਜਾਏ, ਰੁੜ ਨਾ ਜਾਏ, ਨਾਲ ਨਾ ਲੱਗ ਜਾਏ, ਫੱਟ ਨਾ ਜਾਏ।
ਜਰਾ ਜਿੰਨੀ ਕੜੀ ਦੇਖੋ ਬਣਦਾ ਨੀਗਾ। ਉੱਨਾਂ ਹੀ ਲੱਗਣਾ। ਹੁਣ ਪਕੌੜੇ ਬਣਾਏ, ਹੁਣ ਫਿੱਕ ਕੇ ਪਕੌੜੇੇ ਤੇ ਮੇਕੋ ਖਾਦੇ ਜਾਂਦੇ ਨੀ। ਮੈਂ ਤੇ ਆਲੂ-ਪਿਆਜ ਦੇ ਪਕੌੜੇ ਖਾਂਦੀ ਹਾਂ। ਕੜੀ ਚ ਵੀ ਓਈ ਪਾਨੀਂ ਆਂ, ਆਲੂ ਪਿਆਜ ਦੇ ਪਕੌੜੇ। ਫਿੱਕੇ ਪਕੌੜੇ ਮੇ ਕੋ ਖਾਧੇ ਨੀ ਜਾਂਦੇ, ਬੱਤ ਆਣ ਲੱਗ ਜਾਂਦੇ ਨੇ। ਫਿਰ ਅਪਾਂ ਆਲੂ ਪਿਆਜ ਦੇ ਪਕੋੜੇ ਹੀ ਬਣਾਈ ਦੇ। ਏ ਫਿਰ ਔ ਬਨਾਣ ਤਕ ਬਣਾਉਣ ਚ ਕਿੰਨਾ ਟਾਈਮ ਲੱਗਦਾ, ਪਕੌੜੇ ਕਟ ਤ ਸਮਾਨ ਕੱਟੋ ਫਿਰ ਤੱਕ ਤਲੋ
ਹਾਂ
ਦੱਸ ਬਿਲਕੁਲ ਜੀ ਬਿਲਕੁਲ ਦੇਖੋ ਆਪਾਂ ਮੈਂ ਤੁਹਾਨੂੰ ਕਿਹਾ ਬਿਲਕੁਲ ਹਾਂ ਹਾਂ ਆਪਾਂ ਤੇਲ ਚ ਤੇਲ ਹੀ ਯੂਜ ਕਰਦੇ ਹਾਂ ਜੀ ਰਿਫਾਇਡ ਯੂਜ ਨਹੀਂ ਕਰਦੇ ਆਂ
ਸੀ ਯੂਜ ਕਰਨੇ ਆ ਇਹ ਪਾਣੀ ਲ ਕੋ ਯੂਜ ਹੁੰਦਾ ਸੀਂ ਖਾ ਸਕਦੇ ਅਸੀਂ ਜਫਾ ਤੇਲ ਖਾ ਸਕਦੇ ਹਾਂ ਪਰਸੋਂ ਤੇਲ ਹੈ ਦਾਲ ਦਾ ਘਿਓ ਘੱਟ ਵਾ ਦੇਸੀ ਘਿਓ ਅਸੀਂ ਖਾ ਸਕਦੇ ਹਾਂ
ਨਾ ਮੈਂ ਵੀ ਝੂਠ ਬੋਲਾਂ ਦੇਖੋ ਰਿਫੈਨਡ ਮੈਂ ਪਹਿਲਾਂ ਯੂਜ ਕਰਦੀ ਸੀ ਹੁਣ ਮੈਂ ਡਾਲਡਾ ਘਿਓ ਯੂਜ ਕਰਨ ਲੱਗ ਗਈ ਪਰਾਂਠਿਆਂ ਚ ਤੇ ਤੇ ਓਦਾਂ ਤਲਣਾ ਸਰਸੋਂ ਤੇਲ ਯੂਜ ਕਰ ਲੈਂਦੇ ਹ ਪਰ ਤਲਣਾ ਹੋਵੇ ਕੁਛ ਵੀ ਨਾ ਤੇਲ ਯੂਜ ਕਰ ਲੈਂਦਾ ਹਦਾ ਤੇ ਫਾ ਪਤਾ ਕੜੀ ਬੰਦਾ ਬਣਾਇਆ ਫਿਰ ਖੁੱਲੀ ਕੜੀ ਬਣਾਉਂਦਾ ਵੀ ਚਲੋ ਕੜੀ
ਉਹ ਇੱਕ ਵਾਰੀ ਬਚਾਰੇ ਲਿਫੈਣ ਹੀ ਲੇਤਾ ਤੇ ਉਹ ਭਾਈ ਕਹਿੰਦਾ ਲਿਫੈਡ ਕਿਹੜਾ ਤੇਲ ਏ
ਕਰ ਲੋ ਕਰ ਲਓ
ਅ ਮਤਲਬ ਲਿਫੇਡ ਨਈ ਰਿਫਾਇੰਡ ਹੁੰਦਾ ਉਹ ਅਜੇ ਤੱਕ ਲਿਫੈਂਡ ਕਹਿੰਦੀ ਐ
ਹਾਂ ਮੈਂ ਹਜੇ ਵੀ ਫੈਡ ਲਿਗਦਾ ਕਦਾ ਬੰਦਾ ਮੈਂ ਕਦੇ ਫੈਨ ਲਗਦਾ ਸੀ
ਹੂੰ
ਉਹ ਭਾਈ ਕਹਿੰਦਾ ਰਿਫੈਂਡ ਕੀ ਉਹਨੇ ਕਹਿੰਦੇ ਰਿਫੈਂਡ ਆਪਾਂ ਡਾਲਡਾ ਘਿਓ ਯੂਸ ਕਰ ਲੈਣੇ ਪਰੌਠਾ ਪਰਾਂਠਿਆਂ ਤੇ ਬਾਕੀ ਕੜੀ ਫਿਰਲਬ ਕੜੀ ਖੁੱਲੀ ਬਣਦੀ ਕੜੀ ਬਣਾਓ ਬੰਦਾ ਕਹਿੰਦਾ ਵਾਧੂ ਬਣਾਉਣ ਲੱਗ ਜਾਂਦੀ ਐ
ਠੀਕ ਫੇਰ ਹੈਂ ਤੁਹਨੂੰੁਬਾਰਾ ਫੋਨ ਲਗਾਉਦੇ ਆਾਂ ਸਤਿ ਸ੍ਰੀ ਅਕਾਲ